ਹੈਲੋ ਸਸ ਰੀ ਕਾਲ ਜੀ ਕਿੱਦਾਂ ਠੀਕ-ਠਾਕ?
ਹਾਂਜੀ ਵਧੀਆ, ਤੁਸੀਂ ਦੱਸੋ?
ਹਾਂਜੀ ਵਧੀਆ, ਬੱਚੇ ਠੀਕ ਆ ਜੀ?
ਹਾਂਜੀ-ਹਾਂਜੀ।
ਚਲੋ ਵਧੀਆ, ਕੀ ਬਣਾਈ ਜਾਂਦੇ ਸੀ?
ਕੁਛ ਨੀ ਬਸ ਕੰਮ ਨਿਬੇੜ ਕੇ ਹਟੇ ਸੀ।
ਓਕੇ ਖਾਣਾ ਵਗੈਰਾ ਖਾ ਲਿਆ?
ਹਾਂਜੀ ਖਾਣਾ ਬਣਾ ਲਿਆ, ਤੁਸੀਂ ਦੱਸੋ ਬੱਚੇ ਕਿਵੇਂ ਆ?
ਹਾਂਜੀ ਠੀਕ ਆ ਜੀ ਗਏ ਹੋਏ ਪੜ੍ਹਨ ਬੱਚੇ
ਹੋਰ ਘਰ ਠੀਕ ਆ ਸਭ
ਹਾਂਜੀ ਸਾਰੇ ਠੀਕ ਐ, ਕੀ ਬਣਾਇਆ ਫਿਰ ਅੱਜ ਖਾਣੇ ਚ ਤੁਸੀਂ?
ਖਾਣੇ 'ਚ ਬਣਾਏ ਸੀ, ਸਬਜ਼ੀ ਕੱਦੂ ਦੀ।
ਕੱਦੂ, ਚਲੋ ਵਧੀਆ ਕਰ ਤੇ ਜੀ ਜਾ ਕੇ ਸਬਜ਼ੀਆਂ ਹਰੀਆਂ ਤਾ
ਇਕ ਅੱਧੀ ਵਾਰ ਬਣਾਈ ਦਾ ਗਾ ਬਸ।
ਹਾਂਜੀ ਹਾਂਜੀ ਅੱਜ ਕੱਲ ਤਾਂ ਇਹ ਚੀਜ਼ਾਂ ਖਤਮ ਈ ਹੋ ਗਈਆਂ। ਘਰੇ ਬਣੀਆਂ ਦਾਲ
ਹੋਰ ਨਾ ਕੱਦੂ ਨਾ ਤੋਰੀ ਕਹਿ ਦਿੰਦੇ ਇਹ ਨੀ ਬਣਾਣੀ।
ਹਾਂਜੀ, ਬੱਚਿਆਂ ਨੂੰ ਇਹ ਹੁੰਦਾ ਵੀ ਸਾਨੂੰ ਬਾਰ ਦੀਆਂ ਚੀਜ਼ਾਂ ਹਾਂਜੀ, ਜੰਕ ਫੂਡ ਨੂੰ ਬਾਹਲਾ ਲਾਈਕ
ਹੂੰ, ਨੂਡਲ ਮੈਗੀ ਕਹਿ ਦਿਦੇ ਮੈਗੀ ਬਣਾ ਦੋ।
ਹਾਂਜੀ, ਹਰੀਆਂ ਸਬਜ਼ੀਆਂ ਸਿਹਤ ਲਈ ਹਨਾ ਸਹੀ ਹੁੰਦੀਆਂ।
ਇਹਨਾਂ ਨੂੰ ਪਤਾ ਨੀ ਨਾ ਇਨਾਂ ਚੀਜ਼ਾਂ ਦਾ।
ਹਾਂਜੀ ਬਾਕੀ ਆਪਾਂ ਹੁਣ ਅੱਜ ਕੱਲ ਵੱਡੇ ਵੀ ਨੀ ਹਟਦੇ ਬੱਚੇ ਬੱਚਿਆਂ ਨੇ ਤਾਂ ਹਨਾ ਦੇਖ ਕੇ ਲੱਗਣਾ ਹੀ ਲੱਗਣਾ।
ਹੂੰ,
ਹੂੰ ਕਿੰਨਾ ਜ਼ਿਆਦਾ ਆਹਾ, ਬਾਹਰਲਾ ਖਾ ਖਾ ਬੱਚਿਆਂ ਦੀਆਂ ਖ਼ਬਰਾਂ ਆਦੀਆ ਨਿਊਜ਼ 'ਚ ਆਉਂਦੀ ਆ ਵੀ ਬੱਚਿਆਂ ਦੀ ਕਿਸੇ ਚ ਪੇਟ ਇਨਫੈਕਸ਼ਨ ਹੋ ਗਈ। ਕਿਸੇ ਨੂੰ ਉਲਟੀਆਂ ਲੱਗ ਗਈਆਂ।
ਨਾਲੇ, ਸਹੀ ਸਹੀ ਨੀ ਹੈਗਾ ਚ ਕੋਈ ਵਧੀਆ ਤੇਲ ਨੀ ਹੁੰਦੇ ਕੋਈ ਨਕਲੀ ਤੇਲ ਹੁੰਦੇ ਸਾਰੇ ਜਿਹਨਾਂ ਚ ਬਣਾਉਂਦੇ ਨੇ।
ਹਾਂਜੀ ਹਾਂਜੀ,
ਆਈ ਨੀ ਪਤਾ ਕਿੰਨੇ ਕਿੰਨੇ ਟਾਈਮ ਦਾ ਇਹਨਾਂ ਕੋਲ ਪਿਆ ਹੁੰਦਾ।
ਹਾਂਜੀ ਸਮਾਨ ਵੀ ਕਿਹੜਾ ਤਾਜ਼ਾ ਈ ਹੁੰਦਾ ਏ।
ਹੂੰ, ਕਿੱਥੇ ਆਪਾਂ ਘਰੇ ਫਰੈਸ਼ ਹਰੇਕ ਚੀਜ਼ ਦਾ ਧਿਆਨ ਰੱਖ ਕੇ ਬਣਾਉਣੀ ਸਫਾਈ ਦਾ ਧਿਆਨ ਰੱਖਣਾ।
ਹਾਂਜੀ ਹਾਂਜੀ,
ਉ ਵੀ ਬਣਾਈ ਜਾਂਦੀ ਆ ਕੋਲ ਦੀ ਗੱਡੀਆਂ ਲੰਘੀ ਜਾਂਦੀਆਂ ਧੂੜਾ ਉੱਡਦੀ ਧੂੜ ਉੱਡਦੀ ਮਿੱਟੀ ਪਈ ਜਾਂਦੀ ਉਵੇਂ ਵਿੱਚ
ਹਾਂਜੀ ਬਾਕੀ ਮ ਮੱਖੀਆਂ ਵਗੈਰਾ ਦਾ ਵੀ ਬੜਾ ਹੋ ਜਾਂਦਾ ਨਾ, ਉਵੇਂ ਉੱਡ ਉਡ ਬੈਠੀ ਜਾਂਦੇ ਆ।
ਨਾ ਬਰਤਨ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਆ ਬਸ ਉਵੀ ਮਾੜਾ ਮੋਟਾ ਧੋ ਕੇ ਜੇ ਦੇ ਦਿੰਦੇ ਆ।
ਹਾਂਜੀ, ਹ ਬਰਗਰ ਪੀਜੇ ਤਾਂ ਅੱਜ ਕੱਲ੍ਹ ਆਮ ਹੋ ਗਏ।
ਹੂੰ,
ਜਿੱਦਾਂ ਹੁਣ ਅੱਜ ਕੱਲ ਇਹਦਾ ਗਰਮੀ ਦਾ ਮੌਸਮ ਆ ਬਾਹਰਲੀ ਕੋਲਡ ਡਰਿੰਕ ਵਗੈਰਾ ਬਹੁਤ ਚੱਲ ਰਹੀ ਐ।
ਇਹਦਾ ਕਰਕੇ ਮੋਟਾਪਾ ਆਉਂਦਾ ਕੋਲਡ ਡਰਿੰਕ ਨੇ ਬਹੁਤ ਮੋਟਾਪਾ ਆਉਂਦਾ।
ਹਾਜੀ ਹੁਣ ਪਹਿਲਾਂ ਸੀ। ਕੋਈ ਰਿਸ਼ਤੇਦਾਰ ਨੇ ਆਉਣਾ ਤੇ ਨਿੰਬੂ ਪਾਣੀ ਬਣਾਉਂਦੇ ਸੀਗੇ। ਰੂਹ ਅਫਜ਼ ਬਣਾਉਂਦੇ ਸੀ ਹਨਾ ਅੱਜ ਕੱਲ ਤਾਂ ਆਪਾਂ ਨੂੰ ਇਹ ਹੁੰਦਾ ਵੀ।
ਬਣਾਉਂਦੇ ਨੀ ਮੈਨੂੰ ਲਗਦਾ।
ਹਾਂਜੀ ਆਪਾਂ ਮੋਸਟਲੀ ਇਹ ਹੁੰਦਾ ਵੀ ਸਾਨੂੰ ਹੱਥ ਨਾ ਹਿਲਾਉਣਾ ਪੈ ਜੇ। ਇੱਥੇ ਜਿਹੜਾ ਟਾਈਮ ਲਾਵਾਂਗੇ ਬਜ਼ਾਰੋਂ ਬਣੀ ਬਣਾਈ ਚੀਜ਼ ਲਿਆ ਕੇ ਸਰਵ ਕਰਦੋ।
ਸਹੀ ਸਹੀ ਗੱਲ ਹੈ ਇੱਕ ਹੁਣ ਐਵੇਂ ਆ ਰਿਸ਼ਤੇਦਾਰ ਵੀ ਜਦੋਂ ਉਂਦੇ ਆ ਪਹਿਲਾਂ ਜਿਵੇਂ ਹੁਣ ਆਪਣੇ ਘਰਾਂ ਚ ਕੋਈ ਆਉਂਦੇ ਸੀ ਰਿਸ਼ਤੇਦਾਰ ਪ੍ਰਸ਼ਾਦ ਬਣਾਉਂਦੇ ਸੀਗੇ। ਤੇ ਹੁਣ ਜਦੋਂ ਕੋਈ ਆਉਂਦਾ ਰਿਸ਼ਤੇਦਾਰ ਜੇ ਆਪਾਂ ਉਹ ਬਣਾਈਏ ਤਾਂ ਅਗਲਾ ਨੱਕ ਵੱਟੂਗਾ। ਅਗਲਾ ਵੀ ਸਮੋਸੇ ਖਾ ਕੇ ਖੁਸ਼ ਆ ਰਿਸ਼ਤੇਦਾਰ ਵੀ ਸਮੋਸੇ ਲੈ ਆਓ। ਤੇ ਬੰਦਾ ਖੁਸ਼ ਆ ਵੀ ਸਾਡੀ ਤਾਂ ਸੇਵਾ ਬੜੀ ਕਰੀ ਜਾਂਦੇ ਨੇ
ਹਾਂਜੀ ਅਸੀਂ ਵੀ ਥੋੜੀ ਦੇਰ ਪਹਿਲਾਂ ਅ ਘਰ ਗੱਲਬਾਤ ਕਰਦੇ ਪਏ ਸੀ। ਕੀ ਗੈਸਟ ਆ ਰਹੇ ਸੀ ਘਰੇ ਤੇ ਅਸੀਂ ਗੱਲ ਕਰਦੇ ਪਏ ਸੀ ਕਿ ਅੱਜ ਕੱਲ ਦੇ ਗੈਸਟਾਂ ਨੂੰ ਵੀ ਜੰਕ ਫੂਡ ਹੀ ਚੰਗਾ ਲੱਗਦਾ। ਜੇ ਕੋਈ ਹੈਲਦੀ ਚੀਜ਼ ਬਣਾ ਕੇ ਦੇ ਦੋ ਠੀਕ ਐ ਜਾਣੇ ਕਿ ਨਹੀਂ ਉਹਨਾਂ ਨੇ ਤਾਂ ਘਰੋਂ ਹੀ ਚੈੱਕ ਕੇ ਖਵਾ ਤਾਂ ਉਹਨਾਂ ਨੇ ਆਹ ਚੀਜ਼ ਨਹੀਂ ਤਿਆਰ ਕੀਤੀ ਅੱਜ ਕੱਲ ਇੰਨੀਆਂ ਚਾ।
ਜੇ ਲਿਆਓ ਬਾਹਰੋਂ ਕੋਈ ਸਮਾਨ ਲਿਆਓ ਤੇ ਕ ਖੁਸ਼ ਨੇ ਕਹਿਣਗੇ ਵੀ ਬੜੀ ਵਧੀਆ ਸੇਵਾ ਕਰੀ ਸਾਡੀ ਤਾਂ ਇਹਨਾਂ ਨੇ ਐਏਂਨ ਦੇਖਣਾ ਵੀ ਇਹ ਸਿਹਤ ਵਾਸਤੇ ਸਹੀ ਹੈ ਕੇ ਗੱਲ ਦਾ
ਹਾਂਜੀ ਇਹ ਤਾਂ ਹੈ। ਆ ਮੈਗੀ, ਪਾਸਤਾ, ਪੋਹਾ, ਬੱਚਿਆਂ ਨੂੰ ਵੀ ਇਹੀ ਹੁੰਦਾ ਵੀ ਸਾਨੂੰ ਡੇਲੀ ਟਿਫਨ ਚ ਹੀ ਹੋਣਾ ਚਾਹੀਦਾ।
ਸਹੀ ਗੱਲ ਐ।
ਬੱਚੇ ਖਾਣਾ ਖਾ
ਪਹਿਲਾਂ ਵਧੀਆ ਘਰ ਦੀਆਂ ਖੁਰਾਕਾਂ ਹੁੰਦੀਆਂ ਸੀ ਸਿਹਤਾਂ ਵੀ ਵਧੀਆ ਪਈਆਂ ਸੀ ਫਿਰ ਹੁਣ ਬੱਚਿਆਂ ਦਾ ਕੁਛ ਕਿੰਨਾ ਕੁਛ ਦੁੱਖਦਾ ਹੀ ਰਹਿੰਦਾ ਨਾਲੇ ਕੰਮ ਵੀ ਥੱਕ ਸ਼ਾਇਦ ਜਲਦੀ ਆਂਦੀ ਕੰਮ ਥੋੜਾ ਕਰਦੀ
ਕੇ ਹੁਣ ਬੱਚੇ ਅੱਗੇ ਪਤਾ ਹੁੰਦਾ ਸੀ ਵੀ ਦੁੱਧ, ਪੀ ਲਿਆ ਬੱਚਿਆਂ ਨੇ ਦੇਸੀ ਘਿਓ ਮੱਖਣ, ਲੱਸੀ, ਘਰ ਦਾ ਹੁੰਦਾ ਸੀ ਸਾਰਾ ਕੁਛ‌। ਤੇ ਅੱਜ ਕੱਲ ਤਾਂ ਲੋਕਾਂ ਨੇ ਪਸੂ ਵੀ ਘਰੋਂ ਕੱਢ ਤੇ। ਤੇ ਕਿੱਥੋਂ ਬੱਚਿਆਂ ਨੂੰ ਪਤਾ ਹੀ ਨਹੀ ਇਹ ਚੀਜ਼ ਖਾਣ ਵਾਲੀ ਐ।
ਸਹੀ ਗੱਲ ਐ। ਹੁਣ ਆਜਮ ਵੀ ਨਹੀਂ ਹੁੰਦਾ ਪਹਿਲਾਂ ਕਹਿ ਦਿੰਦੇ ਸੀ ਕੋਲੇ ਕੋਲੇ ਘਿਓ ਦੇ ਪੀ ਜਾਂਦੀ ਸੀਗੀ।
ਹਾਂਜੀ ਹਾਂਜੀ।
ਤਾਂ ਆਪਣੇ ਹਾਜ਼ਮੇ ਵੀ ਉਦ
ਹਾਜ ਹੁਣ ਆਪਣੇ ਕਾਹਦਾ ਹੋਣਾ ਹੁਣ ਆਪਾਂ ਬੈਠੇ ਹੀ ਰਹਿੰਦੇ। ਹੁਣ ਅਹ ਅੱਗੇ ਹੁੰਦੇ ਸੀਗੇ ਹੱਥਾਂ ਨਾਲ ਕੰਮ ਕਰਦੇ ਸੀ ਸਾਰੇ। ਤੇ ਅੱਜ-ਕੱਲ ਮਸ਼ੀਨੀ ਜੋਗ ਆ, ਹਾਂਜੀ। ਮਸ਼ੀਨਾਂ ਦੇ ਨਾਲ ਫਿਰ ਤੁਆਨੂੰ ਪਤਾ ਏ ਬੀ ਕੰਮ ਈ ਖਤਮ ਹੋ ਗੇ ਹੱਥਾਂ ਨਾਲ ਕਰਨ ਵਾਲੇ ਤਾਂ।
ਹੂੰ।
ਬਸ ਬੈਠੇ, ਖਾ ਕੇ ਬੈਠ ਜੋ, ਸੌ ਜੋ। ਤੇ ਫਿਰ ਹਾਜ਼ਮ ਹੁੰਦੀ ਨੀ ਚੀਜ਼।
ਪੀਜ਼ਾ ਵੀ, ਪੀਜੇ ਦਾ ਵੀ ਬੌਤ ਜੈਦਾ ਹੁੰਦਾ ਏ ਓਹ ਤਾਂ ਇੱਕ ਪੀਜ਼ਾ ਖਾ ਕੇ ਇੱਕ ਦੋ ਸਿਲਾਇਸ ਈ ਓਦੀਆਂ ਖਾ ਕੇ ਢਿੱਡ ਭਰ ਜਾਂਦੈ। ਮਤਲਬ ਉਹਦੇ ਵਿੱਚ ਕਿੰਨਾ ਕੁਛ ਪਾਉਂਦੇ ਹੈਨਾ ਮੈਦਾਂ ਹਾਂ ਜੀ, ਮੈਦੇ ਦੀ ਤਾਂ ਹਰ ਇੱਕ ਚੀਜ਼ ਈ ਬੌਤ ਜੈਦਾ ਨੁਕਸਾਨ ਕਰਦੀ, ਕਿਉਂਕਿ ਛੇਤੀ ਹੂੰ, ਪੱਚਦਾ ਨੀ ਹੈਗਾ।
ਪੱਚਦਾ ਨੀ ਹੇ।
ਹਾਂਜੀ, ਉੱਪਰੋਂ ਦੀ ਕੋਲਡ ਡਰਿੰਕ ਵਗੈਰਾ ਲੈ ਲੈਂਦੇ ਆਂ। ਤੇ ਓਹ ਖਰਾਬ ਕਰਦੈ, ਹਾਂਜੀ। ਸਲੋਅ ਪੋਇਜਨ ਆ ਇੱਕ ਸਾਬ ਦੀ ਏਹ ਜੇੜੀ ਅਸੀਂ ਸੀ ਅਪਣੀ ਬੋਡੀ ਨੂੰ ਦਿੰਨੇ ਆਂ। ਹਾਂਜੀ। ਪੀਜ਼ਾ ਵੈਸੇ ਤਾਂ ਕੈੰਦੇ ਸਹੀ ਚੀਜ਼ ਸੀ, ਓਸ ਟੈਮ ਬਣਦਾ ਸੀ ਗ਼ਰੀਬਾਂ ਦਾ ਖਾਣਾ ਸੀ। ਕੈੰਦੇ ਵੀ ਉਹ ਤਾਂ ਆਟੇ ਦਾ ਬਣਦਾ ਹੁੰਦਾ ਸੀ ਬੇਸ ਜਾ। ਤੇ ਓਹਦੇ ਵੇਚ ਈ ਸਾਰੀਆਂ ਸਬਜ਼ੀਆਂ ਵਗੈਰਾ ਪਾ ਕੇ
ਉਹ ਐਵੇਂ ਸੀ, ਚੱਲ ਬੀ ਬੱਚੇ ਜੇੜੇ ਸਬਜ਼ੀਆਂ ਨਹੀਂ ਖਾਂਦੇ।
ਹਾਂ ਨਹੀਂ ਮਤਲਬ, ਉਸ ਟਾਈਮ ਕੈੰਦੇ ਗਰੀਬੀ ਇੰਨੀ ਸੀ ਵੀ ਸਪੈਸ਼ਲ ਸਬਜ਼ੀ ਬਣੋਣੀ ਔਖੀ ਸੀਗੀ। ਵੀ ਚੀਜ਼ਾਂ ਨ੍ਹੀਂ ਸੀ ਪੂਰਣਾ ਹੁੰਦੀਆਂ ਤੇ ਓਹ ਸਾਰੀਆਂ ਦਾਲਸ ਸਬਜ਼ੀਆਂ ਓਹਦੇ ਵਿੱਚ ਈ ਐਡ ਕਰਕੇ ਤੇ ਓਹਨੂੰ ਪਕਾ ਕੇ ਖਾ ਲੈਂਦੇ ਸੀ। ਤੇ ਇੱਕ ਵਾਰੀ ਕੈੰਦੇ ਬਾਰ ਰੋ ਆਈ ਇੱਕ ਲੇਡੀ ਉਹਨੇ ਮਤਲਬ ਕੈੰਦੇ ਸਪੈਸ਼ਲ ਚੀਜ਼ ਵੀ ਤੁਸੀਂ ਕੀ ਖਾਂਨੇ ਓ ਜੋ ਤੁਸੀਂ ਖਾਣੇ ਓ, ਓਹ ਖਾਉਗੀ ਮੈਂ। ਓਹਨਾਂ ਨੇ ਏਦਾਂ ਹੀ ਵੀ ਪੀਜੇ ਦੇ ਬਾਲਾ ਹੀ ਬਣਾ ਕੇ ਬੇਸ ਦੇਤਾ ਓਹਨੂੰ, ਖਵਾ ਤਾ, ਅਤੇ ਓਹਨੂੰ ਅੱਛਾ ਲੱਗਿਆ ਓਹ ਕੈੰਦੀ ਵੀ ਐਹਦਾ ਟੇਸਟ ਤੇ ਫੇਰ ਏਹ ਗ਼ਰੀਬਾਂ ਦੀ ਬਜਾਏ ਹੌਲੀ-ਹੌਲੀ ਇਹ 'ਚ ਹ ਸੋਸ, ਮਿਊਨੀਜ਼ ਵਗੈਰਾ ਪੈਣ ਲੱਗ ਗੀਆਂ। ਤੇ ਬੇਸ ਏਹਦਾ ਬਦਲਤਾ ਮੈਦੇ ਦਾ ਕਰਤਾ। ਏਹ ਅਮੀਰਾਂ ਦੇ ਖਾਣੇ'ਚ ਗਿਣੇਆ ਕ ਜਾਣ ਲੱਗਾ।
ਠੀਕ।
ਤੇ ਅੱਜ-ਕੱਲ੍ਹ ਫਿਰ ਤੁਐਨੂੰ ਪਤਾ ਈ ਆ, ਹੁਣ ਅੱਜ-ਕੱਲ੍ਹ ਹਾਈ-ਫਾਈ ਲੋਕ ਈ ਖਾਂਦੇ ਆ ਏਹੇ ਚੀਜ਼ਾਂ।
ਹੂੰ।
ਇੱਕ ਹੁਣ ਅੱਜ-ਕੱਲ ਲੋਕਾਂ ਨੂੰ ਐਵੇਂ ਹੁੰਦਾ ਵੀ ਬਣੌਣ ਤੇ ਟਾਈਮ ਲੱਗੂਗਾ। ਤੇ ਫਟਾਫਟ
ਬਾਰੋਂ ਹਾਂਜੀ ਔਡਰ ਕਰਲੋ।
ਬਾਰੋਂ ਮੰਗਵਾ ਲੈਂਦੇ ਆ।
ਹਾਂਜੀ। ਬਾਕੀ ਬੱਚਿਆਂ ਦੀ ਵੀ ਅੱਜ-ਕੱਲ ਏਨੀ ਸੱਟਰਗਲ ਵਾਲੀ ਜ਼ਿੰਦਗੀ ਆ ਤੇ ਏਕ ਕੋਂਪੀਟੀਸ਼ਨ ਬੜਾ ਜੈਦਾ ਏ, ਓਹਦੇ ਵਿੱਚ ਏਹ ਹੁੰਦਾ ਐ ਵੀ ਬਸ ਬਣਿਆ ਬਣਾਇਆ ਖਾਣਾ ਮਿਲ ਜੇ। ਕੁਛ ਨਾ ਕਰਨਾ ਪਵੇ। ਤੇ ਕੰਮ ਤੇ ਆਓ ਕੰਮ ਤੇ ਜਾਓ। ਉਹੀ ਫੋਰਨਰਾ ਵਾਲੀ ਜ਼ਿੰਦਗੀ ਹੋਈ ਪਈ ਹੈ ਆਪਣੀ ਵੀ।
ਐਦਾ ਹੋਇਆ ਪਿਆ ਦਾ, ਫਰੂਟ ਵੀ ਨਾ ਜੇ ਲੈ ਆਈਏ ਕਿਤੇ ਫਰੂਟ ਪਏ ਰਹਿਣਗੇ, ਕੱਟਣ ਵੱਲੋਂ ਹੀ ਉਹ ਪਏ ਰਹਿੰਦੇ ਆ।
ਹਾਂਜੀ, ਬੱਚੇ ਅ ਪਸੰਦ ਹੀ ਨਹੀਂ ਕਰਦੇ ਗੇ ਅੱਜ ਕੱਲ ਇਹ ਚੀਜ਼, ਇਹ ਤਾਂ ਆਪਾਂ ਨੂੰ ਖੁਦ ਨੂੰ
ਕੀ ਇਹ ਵੀ ਵੀ ਕੁ ਵੀ ਉਹੀ ਗੱਲ ਤੁਹਾਡੇ ਵਾਲੀ ਵੀ ਵੀ ਸਿੱਧਾ ਇਹਨਾਂ ਨੂੰ ਬਣਿਆ ਬਣਾਇਆ ਚੀਜ਼ ਮਿਲ ਜੇ।
ਹਾਂ ਫੇਰ ਦਿਖਾ ਲਈਦੇ।
ਉਹ ਇਹਨਾਂ ਨੂੰ ਐਵੇਂ ਹੁੰਦਾ ਵੀ ਕੱਟਨੇ ਨਾ ਪੈਣਾ ਕੱਟਣ ਦਾ ਕਰਕੇ ਹੀ ਓਦਾਂ ਹੀ ਪਏ ਰਹਿਣਗੇ।
ਜੇ ਹੁਣ ਇਹ ਤਾਂ ਆਪ।
ਬਾਕੀ ਹੁਣ ਸਬਜ਼ੀਆਂ ਵਗੈਰਾ ਵੀ ਜ਼ਹਿਰੀਲੀਆਂ ਆਉਂਦੀਆਂ ਇਹਨਾਂ ਚ ਵੀ ਸਭ। ਸਪਰੇਆਂ ਕਰੀਆਂ ਹੁੰਦੀਆਂ।
ਹਾਂਜੀ ਹਾਂਜੀ, ਪਰ ਫੇਰ ਵੀ ਹ ਨਾ‌। ਉਹ ਦੂਜੀਆਂ ਚੀਜ਼ਾਂ ਨਾਲੋਂ ਤਾਂ ਠੀਕ ਆ।
ਹੂੰ
ਵੀ ਜੇ ਹੁਣ ਆਪਾਂ ਹੌਲੀ ਹੌਲੀ ਇਹਨਾਂ ਨੂੰ ਆਦਤ ਪਾਵਾਂਗੇ ਇਹਨਾਂ ਚੀਜ਼ਾਂ ਦੀ ਵਧੀ। ਬੱਚਿਆਂ ਨੂੰ ਤੇ ਫੇਰ ਹੀ ਬੱਚੇ ਸਿੱਖਣਗੇ ਖਾਣ ਪੀਣਾ ਹਨਾ ਸਹੀ ਢੰਗ ਨਾਲ।
ਸਹੀ ਗੱਲ ਆ ਨਹੀਂ ਇਹ ਤਾਂ ਫਿਰ। ਸਿਹਤ ਨਾਲ ਖਿਲਵਾੜ ਆ ਬੱਚਿਆਂ ਦੀ ਨਾਲ।
ਹਾਂ ਹਾਂਜੀ ਹਾਂਜੀ ਦੇਸੀ ਘਿਓ ਤਾਂ ਹੁਣ ਅੱਜ ਕੱਲ੍ਹ ਭੁੱਲ ਹੀ ਗਏ ਆ।
ਘਿਉ ਬੰਦ। ਬਾਕੀ ਹੁਣ ਇਵੇਂ ਨਾ ਪਸ਼ੂ ਹੈ ਨੀ ਕਿਸੇ ਦੇ। ਪਸ਼ੂ ਹੈ ਨੀ ਕਿਸੇ ਦੇ ਤੇ ਉਹ ਵੀ। ਵੀ ਮਹਿੰਗਾਈ ਦਾ ਕਰਕੇ ਈ।
ਹਾਂਜੀ।
ਵੀ ਘਿਓ ਵੀ ਕੋਈ ਖਾ ਸਕਦਾ।
ਹਾਂਜੀ ਇਹ ਤਾਂ ਹੈ। ਉਹੀ ਤਾਂ ਹੈ ਨਾ ਵੀ ਅੱਗੇ ਲੋਕੀ ਸਾਰਾ ਕੰਮ ਹੀ ਹੱਥ ਨਾਲ ਕਰਦੇ ਸੀ ਤੇ ਅੱਜ ਕੱਲ। ਉਹ ਮਸ਼ੀਨਾਂ ਨੇ ਉਹ ਕੰਮ ਖ਼ਤਮ ਕਰਤੇ ਤੇ ਸਾਰਾ ਸਿਸਟਮ ਹੀ ਚੇਂਜ। ਹੋ ਗਿਆ ਖਾਣ ਪੀਣ ਦਾ ਰਹਿਣ -ਸਹਿਣ ਦਾ ਹਨਾ ਕੰਮ ਕਾਰ।
ਤੇ ਆਮ ਜਿੰਦਗੀ ਦੇ ਵਿੱਚ ਪਰ ਇਹ ਚੀਜ਼।